ਸਤਿ ਸ਼੍ਰੀ ਅਕਾਲ ਜੀ
ਹੋਰ ਕਿਵੇਂ ਤੁਸੀਂ ਠੀਕ ਹੋ ਜੀ
ਹਾਂਜੀ ਠੀਕ ਆ ਜੀ ਤੁਸੀਂ ਦੱਸੋ ਜੀ ਠੀਕ ਹੋ ਜੀ
ਜੀ ਅਸੀਂ ਵੀ ਠੀਕ ਠਾਕ ਵਧੀਆ ਜੀ
ਹਾਂਜੀ
ਕੀ ਕਰ ਰਹੇ ਹੋ ਤੁਸੀਂ ਜੀ
ਕੁਛ ਨੀ ਕੰਮ ਕਰਕੇ ਹੋਰ ਕੰਮ ਕਰਕੇ ਹਟੇ ਦੀ
ਅੱਛਾ ਜੀ ਅੱਛਾ ਚਲੋ ਵਧੀਆ ਗੱਲ
ਤੁਸੀਂ ਕੀ ਕਰਦੇ ਦੀ
ਅੈਸੇ ਵੀ ਹੁਣ ਫ੍ਰਰੀ ਬੈਠੇ ਸੀਗੇ ਜੀ ਬੱਚੇ ਨੂੰ ਸਲਾਹ ਦਿੱਤਾ ਹੈਗਾ
ਅਛ
ਹਾਂਜੀ ਹਾਂ ਬਾਕੀ ਸਾਰੇ ਪਰਿਵਾਰ ਦੇ ਮੈਂਬਰ ਕੰਮ ਕਰ ਰਹੇ ਨੇ
ਅੱਛਾ ਜੀ
ਜੀ
ਹਾਂਜੀ ਹੋਰ ਪਰਿਵਾਰ ਸਾਰਾ ਠੀਕ ਠਾਕ ਹੈਜੀ
ਹਾਂਜੀ ਹਾਂ ਸਾਰੇ ਬਹੁਤ ਵਧੀਆ ਜੀ
ਅਛਾ ਜੀ
ਹਾਂਜੀ ਤੁਹਾਡੇ ਦੱਸੋ ਮੰਮੀ ਡੈਡੀ ਦਾਦਾ ਦਾਦੀ ਸਾਰੇ ਠੀਕ ਨੇ ਜੀ
ਹਾਂਜੀ ਸਾਰੇ ਠੀਕ ਨੇ ਜੀ
ਚਲੋ ਵਧੀਆ ਗੱਲ ਹੈ ਜੀ
ਹਾਂਜੀ
ਹੋਰ ਸੁਣਾਓ ਕੋਈ ਤੁਸੀਂ ਨਵੀਂ ਤਾਜ਼ੀ
ਨਵੀਂ ਤਾਜ਼ੀ ਤਾਂ ਕੀ ਹੈ ਜੀ ਤੁਸੀਂ ਸੁਣਾਓ ਤੁਸੀਂ ਬਾਹਰ ਅੰਦਰ ਜਾਂਦੇ ਹੋਗੇ
ਨਾ ਜੀ ਅਸੀਂ ਵੀ ਇਹ ਘਰੇ ਹੀ ਰਹਿੰਦੇ ਆਗੇ ਸਾਡਾ ਘਰ ਖੇਤਾਂ ਦੇ ਵਿੱਚ ਹੈਗਾ
ਅਛਾ ਜੀ ਫੇਰ ਖੇਤਾਂ ਮਾਹੌਲ ਕਿਵੇਂ ਹੈਗਾ ਜੀ
ਖੇਤਾਂ ਚ ਬਹੁਤ ਵਧੀਆ ਵਧੀਆ ਮਾਹੌਲ ਹੈਗਾ
ਅਛਾ ਜੀ ਕੱਲਾ ਹੀ ਘਰ ਆ ਜੀ ਤੌਡਾ ਕੱਲਾ ਵੇਲਾਉਣੇ ਹੋਰ ਵੀ ਘਰ ਨੇ ਜੀ ਖੇਤਾਂ ਚ
ਨਾ ਜੀ ਇਕੱਲਾ ਹੀ ਘਰ ਹੈ ਥੋੜੇ ਜਿਹੇ ਫ਼ਰਕ ਨਾਲ ਨੇ ਦੂਜੇ ਘਰ ਤਾਂ
ਅੱਛਾ ਜੀ ਅਸ ਓਕੇ ਠੀਕ
ਫਿਰ ਇੱਥੇ ਕਿਹੜਾ ਕੋਈ ਆਉਂਦਾ ਜਾਂਦਾ ਹੈਗਾ ਕਿਸੇ ਦੇ ਘਰ ਕੋਈ ਨੀ ਆਉਂਦਾ ਹੈਗਾ ਜੀ
ਅੱਛਾ ਜੀ
ਹਾਂਜੀ ਪਰੇ ਮੈਂ ਵੀ ਅੱਜ ਕੱਲ ਇੱਕ ਦਿੱਕਤ ਆਰੀ ਮੰਜਾ ਹੈਗੀ ਖੇਤ ਦੇ ਵਿੱਚ ਕਹਿੰਦੇ ਵੀ ਜਿਹੜੀਆਂ ਇਹ ਚੋਰੀਆਂ ਨੇ ਬਹੁਤ ਜ਼ਿਆਦਾ ਹੋਣ ਲੱਗ ਗਈਆਂ ਜੀ
ਇਹ ਜ਼ਿਆਦਾਤਰ ਖੇਤਾਂ ਚ ਹੀ ਹੁੰਦੀਆਂ ਨੇ ਜਿਹੜੇ ਇਕੱਲੇ ਘਰ ਹੁੰਦੇ ਨੇ
ਹਾਂਜੀ ਹਾਂ ਕਿਉਂਕਿ ਹੁਣ ਕਿਸੇ ਦੇ ਤਾਂ ਵੀ ਲਾ ਲਓ ਤੁਸੀਂ ਕੁੱਤੇ ਰੱਖੇ ਹੁੰਦੇ ਨੇ ਹੈਗੇ
ਹਾਂਜੀ
ਉਹਨਾਂ ਨੂੰ ਤਾਂ ਕੋਈ ਇੰਨਾ ਖ਼ਤਰਾ ਨਹੀਂ ਹੁੰਦਾ ਹੈਗਾ
ਹਾਂਜੀ ਕੁੱਤੇ ਬਹੁਤ ਹੋ ਹੁੰਦੇ ਨੇ ਜੀ
ਹਾਂਜੀ ਜਿਵੇਂ ਜਰਮਨ ਸੈਫਟ ਰੋਡ ਬੀਲਰ
ਹਾਂਜੀ ਪੈਟ ਬੁੱਲ
ਪਿਟਬੁਲ ਹਾਂਜੀ
ਹਾਂਜੀ ਇਹ ਬਹੁ ਖਤਰਨਾਕ ਕੁੱਤੇ ਨੇ
ਹਾਂਜੀ ਹਾਂ ਇਹ ਸਭ ਤੋਂ ਖ਼ਤਰਨਾਕ ਨੇ ਗੇ
ਥੋਡੇ ਹੈਗੇ ਜੀ ਕੋਈ ਕੁੱਤਾ
ਰੱਖਿਆ ਨੀ ਹੋਇਆ ਜੀ ਹੈਗਾ ਹੁਣ
ਅੱਛਾ ਜੀ।
ਰਹੇ ਸੀ ਅਸੀਂ ਪਿੱਟ ਬੁੱਲ ਰੱਖ ਲਈਏ।
ਹਾਂਜੀ।
ਪਰ ਹੁਣ ਸਾਰੇ ਇਹ ਕਹਿ ਰਹੇ ਨੇ, ਕਿ ਪਿੱਟ ਬੁੱਲ ਬਹੁਤ ਖ਼ਰਾਬ ਹੁੰਦਾ ਗਾ।
ਹਾਂਜੀ।
ਤੇ ਫਿਰ ਉੱਪਰੋਂ ਸਾਡਾ ਬੱਚਾ ਜਿਹੜਾ, ਉਹ ਬਹੁਤ ਛੋਟਾ ਹੈਗਾ।
ਅੱਛਾ ਜੀ।
ਹਾਂਜੀ ਵੀ ਫੇਰ ਬੱਚੇ ਦਾ ਪਤਾ ਨਹੀਂ ਚੱਲਦਾ, ਹਨਾਂ ਵੀ ਕਦੋਂ ਕਿੱਧਰ ਲੰਘ ਜਾਏ।
ਹਾਂਜੀ, ਉਹ ਜਿਹੜੇ ਬੱਚੇ ਨੂੰ ਪਿਟ ਬੁੱਲ ਨੂੰ, ਜਿਹੜੇ ਉਹ ਪਾਉਣ ਲੱਗ ਜਾਂਦੇ ਮੀਟ, ਜਦੋਂ ਮੀਟ ਨਹੀਂ ਮਿਲਦਾ ਪਿਟ ਬੁਲ ਨੂੰ ਕੁੱਤੇ ਨੂੰ ਉਹ ਹੁੰਦਾ, ਫਿਰ ਫੇਰ ਉਹ ਅਟੈਕ ਕਰਦਾ ਜੀ ਬੱਚਿਆਂ ਤੇ
ਹਾਂਜੀ, ਹਾਂ। ਪਹਿਲਾਂ ਸਾਡੇ ਕਹਿੰਦੇ ਵੀ ਤਿੰਨ ਸਾਲ ਅਸੀਂ ਨੇ ਪਿੱਟ ਬੁੱਲ ਹੀ ਰੱਖਿਆ ਗਾ।
ਅੱਛਾ ਜੀ।
ਕਹਿੰਦੇ ਵੀ ਉਹਨੇ ਸਾਡੇ ਘਰ ਦੀ ਬਹੁਤ ਜ਼ਿਆਦਾ ਰਾਖੀ ਕਰੀ ਆ ਗੀ।
ਅੱਛਾ ਜੀ।
ਹਾਂ, ਜਿਵੇਂ ਕਹਿੰਦੇ ਵੀ ਪਰਿਵਾਰ ਦੇ ਮੈਂਬਰ ਹੁੰਦੇ ਨੇ ਉਹ ਸਾਡੇ ਨਾਲ ਐਵੇਂ ਰਹਿੰਦਾ ਸੀਗਾ।
ਹਾਂਜੀ, ਦੇਖਭਾਲ ਬਹੁਤ ਜ਼ਰੂਰੀ ਆ ਜੀ ਜਾਨਵਰ ਦੀ।
ਹਾਂ, ਬਹੁਤ ਜ਼ਿਆਦਾ ਜੀ।
ਹਾਂਜੀ।
ਕਿਉਂਕਿ ਐਵੇਂ ਹੈਗਾ ਵੀ, ਫਿਰ ਬੱਚੇ ਕਰਕੇ ਸਾਨੂੰ ਸਾਰਾ ਕੁਛ ਦੇਖਣਾ ਪੈਂਦਾ ਗਾ।
ਹਾਂਜੀ, ਬੱਚੇ ਦਾ ਕੀ ਪਤਾ ਹੀ ਕਦੋਂ ਕਿੱਧਰ ਨੂੰ ਬਗ਼
ਹਾਂਜੀ। ਜੀ ਹਾਂ। ਕਿਉਂਕਿ ਇੱਥੇ ਛੋਟੇ ਬੱਚੇ ਹੁੰ ਦਿਨੇ ਲੱਗਦੇ, ਉਹਨਾਂ ਨਾਲ ਚੌੜ ਕਰਨ ਲੱਗ ਜਾਣ।
ਹਾਂਜੀ।
ਨਾਲੇ ਫੇਰ ਉਹ ਤਾਂ ਕਹਿੰਦੇ ਵੀ, ਜੇ ਇੱਕ ਵਾਰ ਆਪਣੇ ਦੰਦ ਚਬੋ ਦੇ ਉਹ ਖੋਲਦਾ ਨੀ ਹੈਗਾ, ਲੋਕ ਲੱਗ ਜਾਂਦਾ ਗਾ ਜੀ
ਹਾਂ, ਹਾਂਜੀ ਹਾਂਜੀ। ਜੀ, ਲੋਕ ਲੱਗ ਜਾਂਦਾ ਜੀ।
ਹਾਂਜੀ ਹਾਂ, ਫੇਰ ਇਹ ਹੁੰਦਾ ਵੀ ਆਪਦੇ ਬੱਚੇ ਤੋਂ ਉੱਪਰ ਦੀ ਕੁਛ ਨੀ ਹੈਗਾ।
ਹਾਂਜੀ, ਜੇ ਪਿਟ ਬੁੱਲ ਰੱਖਣਾ ਵੀ ਹੋਵੇ ਛੋਟਾ ਬੱਚਾ ਰੱਖੇ, ਜਮੀ ਫੇਰ ਹੌਲੀ ਹੌਲੀ ਜੀ ਵੱਡਾ ਹੋਈ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਜੀ।
ਹਾਂਜੀ ਹਾਂ, ਪਰ ਹੁਣ ਅਸੀਂ ਇਹ ਸੋਚ ਰਹੇ ਹਾਂ ਵੀ, ਰੋਡਵੀਲਰ ਹੀ ਲੈ ਲਈਏ ਜਾਂ ਤਾਂ
ਅੱਛਾ ਜੀ।
ਜੀ ਹਾਂ, ਹਲੇ ਬਸ ਐਵੇਂ ਵੀ ਸਲਾਹ ਜਿਹੀ ਬਣੀ ਜਾ ਰਹੀ ਹੈਗੀ।
ਅੱਛਾ ਜੀ
ਕਿਉਂਕਿ ਗਰਮੀ ਦੇ ਵਿੱਚ ਵਿੱਚ ਤਾਂ ਚਲੋ ਲੋਕ ਇੱਥੇ ਫੇਰ ਵੀ ਆਲੇ ਦੁਆਲੇ ਫਿਰਦੇ ਹੁੰਦੇ ਨੇਗੇ ਆਪਣੇ
ਹਾਂਜੀ ਹਾਂਜੀ ਖੇਤਾਂ ਚ ਹੁਣ ਤਾਂ ਜੀਰੀ ਦਾ ਹੋਵੇ ਖੇਤਾਂ ਚ ਹੁੰਦਾ ਹੀ ਨੇ
ਹਾਂਜੀ
ਕੋਈ ਮੱਕੀ ਦਾ ਚਾਰ ਪਾਉਂਦਾ ਜੀ ਰਾਤ
ਕੋਈ ਹਾਂ ਹਾਂਜੀ ਹਾਂ ਹਾਂ
ਹਾਂਜੀ
ਕਿਉਂਕਿ ਰਾਤ ਨੂੰ ਲੋਕ ਲਾ ਲਓ ਵੀ ਖੇਤਾਂ ਦੇ ਵਿੱਚ ਆਉਂਦੇ ਹੀ ਨੇਗੇ
ਹਾਂਜੀ
ਵੀ ਚਲੋ ਹਲੇ ਤਾਂ ਰਾਖੀ ਰੱਖੀ ਜਾਂਦੀ ਹੈਗੀ ਸਿਆਲ ਦੇ ਵਿੱਚ ਬਹੁਤ
ਹਾਂਜੀ ਬਹੁਤ ਜ਼ਿਆਦਾ ਇੱਕ ਧੁੰਦ ਪੈਂਦੀ ਹੁੰਦੀ ਹੈ ਜੀ
ਹਾਂ
ਨਿਕਲਦਾ ਨਹੀਂ ਹੈਗਾ
ਹਾਂਜੀ ਹਾਂ ਕੋਈ ਵੀ ਬਾਹਰ ਨੀ ਨਿਕਲਦਾ ਕਿਉਂਕਿ ਚੋਰੀਆਂ ਨੇ ਜਿਹੜੀਆਂ ਉਹ ਦਿਨੋ ਦਿਨ ਨੇਗੀਆਂ ਵੱਧ ਰਹੀਆਂ ਨੇਗੀਆਂ ਆਪਣੇ ਆਲੇ ਦੁਆਲੇ
ਹਾਂਜੀ
ਪਤਾ ਨੀ ਚੋਰਾਂ ਨੂੰ ਸੁਰਾਖ ਕਿੱਥੋਂ ਮਿਲਦਾ ਗਾ
ਹਾਂਜੀ ਸਹੀ ਗੱਲ ਆ ਜੀ ਉਹਨਾਂ ਨੂੰ ਹੀ ਪਤਾ ਲੱਗ ਜਾਣਾ ਬਸ
ਹਾਂਜੀ ਹਾਂ ਕਿਸੇ ਦੀਆਂ ਮੱਝਾਂ ਖੋਲ੍ਹੀਆਂ ਕਿਸੇ ਦਾ ਕੁਛ ਚੋਰੀ ਕਰ ਲਿਆ
ਹਾਂਜੀ
ਇਹਨਾਂ ਦਾ ਇਹੀ ਚੱਲ ਰਿਹਾ ਗਾ ਹੁਣ ਬਹੁਤ ਜ਼ਿਆਦਾ ਟਾਈਮ ਤੋਂ
ਬਹੁਤ ਜਿਆਦਾ ਸਾਡੇ ਵੀ ਖ਼ਬਰ ਜੀ ਆਈ ਤੀ ਸੌ ਨੱਬੇ ਤੋਲਾ ਸੋਣਾ ਲੈ ਗਏ ਜੀ ਘਰੋਂ
ਹਾਂਜੀ ਹਾਂ ਅਨਮੋਲ ਤੋਂ ਕਹਿੰਦੇ ਨੇ ਗੇ ਜੀ
ਹਾਂਜੀ ਹਾਂਜੀ
ਪਰ ਇਹ ਲੋਕਾਂ ਦੀ ਗ਼ਲਤ ਗੱਲ ਹੈ ਲੋਕਾਂ ਨੂੰ ਆਪਣੇ ਘਰੇ ਨੀ ਇਹ ਚੀਜ਼ਾਂ ਰੱਖਣੀਆਂ
ਸਹੀ ਗੱਲ ਆ ਜੀ ਏ ਤਾਂ ਬੈਂਕ ਬੁਕ ਜਿਵੇਂ ਰੱਖ
ਹਾਂਜੀ ਹਾਂ ਉੱਥੇ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਆਪਾਂ ਨੂੰ ਪਤਾ ਗ ਚੋਰ ਨੇ ਜਿਹੜੇ ਉਹਨਾਂ ਕੋਲ ਤਾਂ ਬਹੁਤ ਜ਼ਿਆਦਾ ਚੀਜ਼ਾਂ ਨੇਗੀਆਂ ਸ
ਹਾਂਜੀ ਹਾਂਜੀ ਹਾਂਜੀ
ਜਿਹੜੀਆਂ ਉਹ ਮਤਲਬ ਕਿ ਦੂਜੇ ਦੇ ਛੜਕ ਕੇ ਉਹਨਾਂ ਨੂੰ ਬੇਹੋਸ਼ ਕਰ ਦਿੰਦੇ ਨੇਗੇ
ਸਹੀ ਗੱਲ ਆ ਜ
ਹੁਣ ਤਾਂ ਤੁਸੀਂ ਲਾ ਲਓ ਵੀ ਪਿੰਡਾਂ ਦੇ ਵਿੱਚ ਦਿਨ ਦੇ ਵਿੱਚ ਹੀ ਜਨਾਨੀਆਂ ਆਉਂਦੀਆਂ ਨੇ ਜਿਹੜੀਆਂ ਚੋਰੀ ਕਰਨ
ਹਾਂਜੀ
ਉਹ ਬਹੁਤ ਜਿਆਦਾ ਗੇੜੇ ਲਾਉਂਦੀਆਂ ਨੇ ਗਲੀਆਂ ਦੇ ਵਿੱਚ
ਬਹੁਤ ਤ ਯਦ ਆਈ ਜਦੋਂ ਕੋਈ ਉਹਨਾਂ ਨੂੰ ਬਜ਼ੁਰਗ ਬੰਦਾ ਦੇਦਾ ਜਾਂ ਉਹ ਦਿੰਦੀ ਉਹਨਾਂ ਦੀਆਂ ਬਾਲੀਆਂ ਪੱਟ ਕੇ ਲੈ ਜਾਂਦੀਆਂ ਨੇ ਜੀ
ਜੀ ਹਾਂ ਇਹ ਤਾਂ ਹੁਣ ਆਮ ਜਿਹੀ ਗੱਲ ਹੋ ਰਹੀ ਹੈਗੀ
ਹਾਂਜੀ
ਅੱਜ ਕੱਲ ਤਾਂ ਤੁਸੀਂ ਲਾ ਲਓ ਵੀ ਬੱਚੇ ਵੀ ਬਹੁਤ ਜ਼ਿਆਦਾ ਚੋਰੀ ਕਰੇ ਜਾਂਦੇ ਨੇ ਹੈਗੇ
ਹਾਂਜੀ ਬੱਚੀ ਚੱਕ ਲਾਂਦੇ ਨਹੀਂ ਚ ਕਿਸੇ ਨੂੰ ਕੋਈ ਕਿਸੇ ਦਾ ਲਾਲਚ ਦਿੱਤਾ ਕਿਸੇ ਨੂੰ ਕਿਸੇ ਦਾ ਹੀ
ਹਾਂਜੀ ਹਾਂ ਇਹ ਚੋਰੀਆਂ ਵਾਲਾ ਬਹੁਤ ਜਿਆਦਾ ਵੱਧ ਰਿਹਾ ਹੈ ਗਗਾ ਹੁਣ
ਹਾਂਜੀ ਬਹੁਤ
ਛੋਟੇ ਬੱਚਿਆਂ ਨੂੰ ਪਤਾ ਪਤਾ ਨਹੀਂ ਹੁੰਦਾ ਵੀ ਅਸੀਂ ਇਹਨਾਂ ਨੂੰ ਗ਼ਲਤ ਬੋਲਣਾ ਜਾਂ ਸਹੀ ਬੋਲਣਾ ਮਹਿੰਗਾ ਉਹਨਾਂ ਨੂੰ ਲਾ ਲਓ ਵੀ ਤੁਸੀਂ ਚੱਕ ਕੇ ਗੱਡੀ ਦੇ ਵਿੱਚ ਸੁੱਟ ਕੇ ਲੈ ਜਾਂਦੇ ਨੇ
ਹਾਂਜੀ ਬਾਅਦ ਚੋਂ ਜਾਂ ਉਹਨਾਂ ਦਾ ਕੋਈ ਸਮਾਨ ਕੱਢ ਲੈਂਦੇ ਨੇ ਜਾਂ ਪੈਸੇ ਮੰਗ ਲਾਦੇ ਨੇ
ਹਾਂਜੀ ਹਾਂ ਇਹ ਫਰੋਤੀ ਬਹੁਤ ਮੰਗਦੇ ਨੇਗੇ ਪੰਜ ਲੱਖ ਦਸ ਲੱਖ
ਹਾਂਜੀ
ਪਤਾ ਨਹੀ ਇਹ ਸਮਝਦੇ ਕਿਉਂ ਨਹੀ ਹੈਗੇ ਕਿ ਉਹਨਾਂ ਦੇ ਮਾਂ ਪਿਓਥ ਮਾਤਾ ਪਿਤਾ ਲਈ ਉਹਨਾਂ ਦੇ ਬ ਬੱਚੇ ਕਿੰਨੇ ਜ਼ਰੂਰੀ ਨੇ ਹੈਗੇ
ਸਹੀ ਗੱਲ ਆ ਜੀ
ਉਹ ਸਿਰਫ਼ ਆਪਦੇ ਹੀ ਲਾਲਚ ਦੇ ਵਿੱਚ ਰਹਿੰਦੇ ਰਣਗੇ
ਉਹ ਫਿਰ ਨਸ਼ੇ ਪੱਤਤੇ ਵਾਲੇ ਹੁੰਦੇ ਨੇ ਜੀ ਉਹਨਾਂ ਨੂੰ ਹੁੰਦਾ ਵੀ ਆਪਾਂ ਨਸ਼ਾ ਉਹ ਕਰਾਂਗੇ
ਹਾਂਜੀ ਹਾਂ ਹੁਣ ਤੁਸੀਂ ਲਾ ਲਓ ਵੀ ਆਪਣੇ ਜਿਹੜੀਆਂ ਖੇਤਾਂ ਦੀਆਂ ਕੇਵਲਾਂ ਨੇਗੀਆਂ ਚੋਰ ਕਿੰਨੀਆਂ ਜ਼ਿਆਦਾ ਕੱਟ ਕੇ ਲੈ ਜਾ ਰਹੇ ਨੇ
ਹਾਂਜੀ,
ਤੁਹਾਡੇ ਵੀ ਕਦੇ ਖੇਤਾਂ ਦੀ ਕੇਬਲ ਕੱਟ ਕੇ ਲੈ ਕੇ ਗਏ ਨੇ
ਇੱਕ ਲਵੇ ਲਾਉਣੇ ਵਾਲੇ ਖ ਕੱਟ ਕੇ ਲੈ ਜਾ ਨ ਸਾਡਾ ਖੇਤ ਇੱਧਰ ਨੂੰ ਜਾ ਰਿਹਾ ਜੀ। ਛੇਤੀ ਜਾਂਦੇ ਨੀ ਜੀ ਉੱਧਰ ਹਾਂਜੀ ਕਿਰਾਂ ਕੋਠੇ ਦਾ ਜਿੰਦਾ ਤੋੜਤਾ ਤੀ ਜੀ ਕੁਛ ਚੱਕ ਕੇ ਨੀ ਲੈ ਕੇ ਗਏ ਤੀ ਅੰਦਰੋਂ ਹੀ
ਅੱਛਾ-ਅੱਛਾ ਜੀ, ਫੇਰ ਤੁਹਾਨੂੰ ਪਤਾ ਨੀ ਚੱਲਿਆ ਵੀ ਕੌਣ ਸੀ ਉਹ ਅੱਛਾ ਜੀ,
ਉਹ ਤਾਏ ਦੇ ਮੁੰਡੇ ਨੇ ਜੀ ਲਵੇ ਦਸ ਗਿਆਰਾਂ ਵਜੇ ਤੱਕ ਬੈਠੇ ਰਹਿੰਦੇ ਨੇ ਜੀ ਮੋਟਰ ਤੇ ਹੀ
ਹਾਂਜੀ,
ਯਾਰ ਮਿੱਤਰ ਆ ਜਾਂਦੇ ਨੇ ਉਹਨਾਂ ਦੇ ਦੂਰੋਂ-ਦੂਰੋਂ ਹੀ ਬੈਠੇ ਰਹਿੰਦੇ ਨੇ ਬਾਰਾਂ-ਬਾਰਾਂ ਵਜੇ ਤੱਕ ਤਾਂ ਕਰਕੇ ਕੋਈ ਜਾਂਦਾ ਨੀ ਉੱਧਰ ਉਹਨਾਂ ਨੂੰ ਕਦਾ ਵੀ ਬੈਠੇ ਨਾ ਹੋਣ।
ਅੱਛਾ ਜੀ ਅੱਛਾ,
ਨੂੰ ਪਤਾ ਹੀ ਹੁੰਦਾ ਈ ਜੀ ਕੌਣ ਕਿੰਨੇ, ਕਿੱਥੇ ਜਾਂਦਾ ਕਿੰਨੇ ਵਜੇ ਜਾਂਦਾ।
ਚੋਰ ਤਾਂ ਹੁਣ ਤੁਸੀਂ ਲਾ ਲਓ ਵੀ ਦਿਨ ਚ ਇੱਧਰ ਉਧਰ ਫਿਰਦੇ, ਈ ਹੀ ਰਹਿੰਦੇ, ਨੇ ਗੇ।
ਦਿਨੇ ਦਿਨੇ ਪਤਾ ਕਰ ਲੈਂਦੇ ਨੇ, ਵੀ ਕਿੱਥੇ ਕੋਈ ਜਾਂਦਾ। ਰਾਤ ਨੂੰ ਆ ਜਾਂਦੇ ਨੇ ਜੀ,
ਹਾਂਜੀ ਹਾਂ ਹੁਣ ਤਾਂ ਤੁਸੀਂ, ਤੁਸੀਂ ਲਾ ਲਓ ਵੀ ਜਿਹੜੇ ਬੰਦੇ ਨੇਗੇ ਕਈ ਵਾਰ ਬੁੜੀਆਂ ਵਾਲੇ ਕੱਪੜੇ ਪਾ ਕੇ ਹੀ ਚੋਰ ਬਣ ਜਾਂਦੇ ਨੇਗੇ।
ਹਾਂਜੀ,
ਬੁੜੀਆਂ ਵੀ ਹੁਣ ਤਾਂ ਬਹੁਤ ਜ਼ਿਆਦਾ ਚੋਰੀ ਕਰ ਰਹੀਆਂ ਨੇ ਇਸ ਟਾਈਮ ਦੇ ਵਿੱਚ
ਬਹੁਤ ਜ਼ਿਆਦਾ ਕੋਈ ਕਹਿ ਦਿੰਦਾ ਛੱਡਿਆ ਰਾਜ ਬਾਗਰੂ ਬੰਦੇ ਉਹ ਕਰਦਾ,
ਹੁਣ ਤੁਸੀਂ ਲਾ ਲਓ ਵੀ ਬੱਸਾਂ ਦੇ ਵਿੱਚ ਵੀ ਜਿਹੜੀਆਂ ਬੁੜੀਆਂ ਸਾਫ਼ਰ ਕਰਦੀਆਂ ਨੇਗੀਆਂ। ਕਿਸੇ ਦੇ ਕੰਨਾਂ ਆਲੇ ਕਟ ਕੱਟ ਲਾਦੇ ਨੇ ਕਿਸੇ ਦਾ ਮੋਬਾਇਲ ਫੋਨ ਕੱਢ ਲਾਂਦੇ ਨੇ ਹੈਗੇ।
ਹਾਂਜੀ-ਹਾਂਜੀ,
ਹੁਣ ਤਾਂ ਚੋਰੀਆਂ ਦਾ ਬਹੁਤ ਜ਼ਿਆਦਾ ਵੱਧ ਰਿਹਾ ਗਾ,
ਬਹੁਤ ਜ਼ਿਆਦਾ ਜੀ,
ਬੰਦਾ ਕਿਤੇ ਵੀ ਸੁਰੱਖਿਅਤ ਨੀ ਹੈਗਾ ਵੀ ਜਿੱਥੇ ਉਹ ਹੈਗਾ ਬਿਨਾਂ ਡਰ ਤੋਂ ਜਾ ਸਕੇ।
ਹਾਂਜੀ,
ਹੁਣ ਤਾਂ ਚੋਰੀਆਂ ਹੀ ਚੋਰੀਆਂ ਚੱਲ ਰਹੀਆਂ ਨੇ। ਦਿਨ ਨੂੰ ਵੀ ਰਾਤ ਨੂੰ ਵੀ।
ਹਾਂਜੀ ਹੁਣ ਰਾਤ ਨੂੰ ਜ਼ਿਆਦਾਤਰ ਵੱਧ ਨੇ ਦਿਨ ਮਾੜੀਆਂ ਮੋਟੀਆਂ ਹੋਣ
ਹਾਂਜੀ ਹਾਂ ਦਿਨ ਕਿਉਂਕਿ ਉਹ ਸਿਰਫ ਜਿਹੜੀਆਂ ਪਿੰਡ ਦੀਆਂ ਔਰਤਾਂ ਨੇ ਉਹਨਾਂ ਦੇ ਕੋਲ ਹੀ ਕਰ
ਹਾਂਜੀ।
ਰਾਤ ਨੂੰ ਤਾਂ ਵੀ ਲਾ ਲਓ ਪੂਰੇ ਘਰ ਦੇ ਵਿੱਚ ਹੀ ਕਰਦੇ ਨੇਗੇ।
ਹਾਂਜੀ ਹਾਂਜੀ।
ਹੁਣ ਤਾਂ ਬਹੁਤ ਜ਼ਿਆਦਾ ਚੇਤਾਵਨੀ ਦੇ ਰਹੇ ਨੇ ਕਿ ਆਪਣੇ ਬੱਚਿਆਂ ਨੂੰ ਅੰਦਰ ਰੱਖੋ।
ਹਾਂਜੀ।
ਪਰ ਬੱਚੇ ਸਮਝਦੇ ਨਹੀਂ ਹੈਗੇ ਬੱਚੇ
ਸਹੀ ਗੱਲ ਆ ਜੀ ਫਿਰ ਜੇ ਬਾਹਲਾ ਉਹ ਕਰਦਿਆਂ ਬੱਚੇ ਰੋਣ ਲੱਗ ਜਾਂਦੇ ਨੇ।
ਹਾਂਜੀ ਹਾਂ ਹੁਣ ਤਾਂ ਪਰ ਅੱਜ ਕੱਲ੍ਹ ਵੱਡੇ ਤੋਂ ਵੱਡੇ ਜਿਹੜੇ ਲੋਕ ਨੇ ਗੇੇ। ਉਹ ਵੀ ਬਹੁਤ ਜ਼ਿਆਦਾ ਲਾਪਤਾ ਹੋ ਰਹੇ ਨੇਗੇ।
ਹਾਂਜੀ।
ਪਤਾ ਨਹੀਂ ਇਹ ਅੱਜ ਕੱਲ੍ਹ ਕੀ ਹੋ ਰਿਹਾ ਹੈਗਾ।
ਹਾਂਜੀ।
ਪਤਾ ਨਹੀਂ ਲੋਕਾਂ ਦੇ ਵਿੱਚ ਪੈਸਿਆਂ ਦੀ ਭੁੱਖ ਬਹੁਤ ਜ਼ਿਆਦਾ ਵੱਧ ਰਹੀ ਹੈ ਕਿ ਆਪਾਂ ਦੂਜੇ ਨੂੰ ਮਾਰ ਕੇ ਉਹਨਾਂ ਦੇ ਜਿਹੜੇ ਅੰਗ ਪੈਰ ਹੁੰਦੇ ਨੇ ਉਹ ਵੇਚ ਦਈਏ।
ਆਹ ਜ਼ਿਆਦਾਤਰ ਨਸ਼ੇ ਪੱਤਿਆਂ ਆਲੇ ਈ ਕਰਦੇ ਨੇ ਚੋਰੀਆਂ ਵੱਧ।
ਹਾਂਜੀ ਹਾਂ ਠੀਕ ਹੈ ਸਰ ਚਲੋ ਆਪਾਂ ਨੈਕਸਟ ਕਾਲ ਤੇ ਮਿਲਦੇ ਹਾਂ ਜੀ।
ਠੀਕ ਆ ਜੀ।
ਠੀਕ ਹੈ ਜੀ।
ਠੀਕ ਹੈ ਜੀ।